ਹਾਂਜੀ ਸਤ ਸ਼੍ਰੀ ਅਕਾਲ।
ਹੋਰ ਕੀ ਹਾਲ ਚਾਲ ਕੀ ਕਰ ਰਹੀ ਸੀ।
ਬਸ ਕੁਛ ਨੀ ਮੈਂ ਫੋਨ ਰੱਖਿਆ ਆਪਣੀ ਫਰੈਂਡ ਦਾ ਤੇ ਤੁਹਾਡਾ ਫੋਨ ਆ ਗਿਆ। ਬਸ ਇਦਾਂ ਹੀ ਆ। ਪਰੇਸ਼ਾਨ ਸੀਗੀ ਬੜੀ ਉਹਨੂੰ ਇੱਕ ਗੰਢ ਜਿ ਬਣ ਗਈ ਹੈ ਬੋਡੀ ਚ। ਤੇ ਉਹੀ ਉਹ ਬੋਲ ਰਹੀ ਸੀਗੀ ਕਿ ਦਵਾਈ ਦਾ ਡਾਕਟਰ ਦਾ ਪੁੱਛਣ ਲੱਗੀ ਸੀ ਐਕਚੁਲੀ ਇੱਥੇ ਸਾਡੇ ਇੱਧਰ ਡਾਕਟਰ ਇੱਕ ਅੱਛਾ ਹੋਮਿਓਪੈਥਿਕ ਦਾ।
ਅੱਛਾ।
ਉਹਦੇ ਬਾਰੇ ਹੀ ਪੁੱਛ ਰਹੀ ਸੀ। ਹਾਂਜੀ।
ਹਾਂਜੀ ਅੱਜ ਕੱਲ ਇਹੀ ਹੈ ਕਿ ਅੱਜ ਕੱਲ੍ਹ ਤੇ ਬੈਠੇ ਬੈਠੇ ਲੋਕ ਲੋਕੀ ਸਟ੍ਰੈਸ ਲੈ ਰਹੇ ਲੈ ਰਹੇ ਨੇ ਤੇ ਉਹਦੇ ਕਰ ਕ ਕੁਛ ਨਾ ਕੁਛ ਹੈਲਥ ਪ੍ਰੋਬਲਮ ਹੁੰਦੀ ਰਹਿੰਦੀ ਹੈ। ਤੇ ਮੈਨੂੰ ਲੱਗਦਾ ਹੈ ਸਭ ਤੋਂ ਜ਼ਿਆਦਾ ਵਧੀਆ ਤੇ ਸਾਡੀ ਹੋਮਿਓਪੈਥੀ ਦਵਾਈ ਹੁੰਦੀ ਹੈ। ਨਾ ਉਹਦਾ ਕੋਈ ਸਾਈਡ ਇਫੈਕਟ ਹੁੰਦਾ ਹੈ ਨਾਲੇ ਜੜੋਂ ਦ ਦਿੱਕਤ ਨੂੰ ਦੂਰ ਕਰਦੀ ਹੈ। ਬਲਕਿ ਅੰਗਰੇਜ਼ੀ ਦਵਾਈਆਂ ਖਾ ਖਾ ਕੇ ਤੇ ਬਹੁਤ ਹੀ ਬੁਰਾ ਹਾਲ ਹੋ ਜਾਂਦਾ ਹੈ ਬੋਡੀ ਦੇ ਅੰਦਰ ਹੋਰ ਸਾਈਡ ਇਫੈਕਟ ਆ ਜਾਂਦੇ ਨੇ ਨਾਲੇ ਇੰਨੀ ਛੇਤੀ ਬਿਮਾਰੀ ਵੀ ਦੂਰ ਨੀ ਹੁੰਦੀ ਹੈ ਉਹ ਬਲਕਿ ਕਿ ਉਹ ਦਵਾਈ ਖਾ ਕੇ ਹੋਰ ਦੂਜੀ ਬਿਮਾਰੀ ਲੱਗ ਜਾਂਦੀ ਹੈ ਅੰਗਰੇਜ਼ੀ ਦਵਾਈਆਂ ਖਾ ਕੇ ਹੋਮਿਓਪੈਥੀ।
ਮੈਂ ਮਾਂ ਹਾਂਜੀ ਮੈਂ ਵੀ ਆਪਣੇ ਬੱਚਿਆਂ ਨੂੰ ਜ਼ਿਆਦਾ ਰਮਿਓਪੈਥੀ ਹੀ ਦਿੰਦੀ ਹਾਂ ਲੇਕਿਨ ਉਹੀ ਹੈ ਨਾ ਸਭ ਨੂੰ ਨਹੀਂ ਸਮਝ ਆਉਂਦੀ ਉਹੀ ਮੈਂ ਉਹਨੇ ਆਪਣੀ ਫਰੈਂਡ ਨੂੰ ਦੱਸ ਕਿ ਬਈ ਉਹਦੇ ਨਾ ਗਿਲਟੀ ਜਿਹੀ ਬਣ ਰਹੀ ਹੈ ਅੰਡਰ ਆਰਮਸ ਤੇ ਤੇ ਮੈਂ ਉਹਨੂੰ ਕਿਹਾ ਮੈਂ ਕਿਹਾ ਲੈ ਲਾ ਪੈਥੀਕ ਦਵਾਈ ਕਹਿੰਦੀ ਨਹੀਂ ਹੋਮਿਓਪੈਥਿਕ ਤੋਂ ਇਤਨੀ ਜਲਦੀ ਕਹਾਂ ਕਿੱਥੇ ਅਸਰ ਪਾਏਗੀ ਉਥੇ ਬੇਕਾਰ ਹੋ ਜਾਏਗਾ ਪੈਸਾ ਇੰਨਾ ਟਾਈਮ ਨੀ ਤੇ ਉਹੀ ਓਨੂੰ ਵੀ ਦੱਸਦੀ ਸੀ ਮੇਰੀ ਕੁੜੀ ਦੇ ਵੀ ਐਕਚੁਲੀ ਨਾ ਉਹਨੇ ਪਿੱਛੇ ਅੱਖ ਚ ਗਿੱਲ ਜੀ ਬਣ ਗਈ ਸੀਗੀ ਤੇ ਮੈਂ ਡਾਕਟਰ ਨੂੰ ਦਿਖਾਇਆ ਇਹ ਸੋਚੋ ਕੋਈ ਫ਼ਰਕ ਨਹੀਂ ਪਿਆ ਬਿਲਕੁਲ ਬਿਲਕੁਲ ਫ਼ਰਕ ਨਹੀਂ ਪਿਆ ਹਾਰ ਕੇ ਫਿਰ ਮੈਂ ਹੋਮਿਓਪੈਥਿਕ ਉੱਥੇ ਉਹਨੇ ਪੰਦਰਾਂ ਦਿਨ ਖਾਧੀ ਆ ਧੀਰੇ, ਧੀਰੇ ਉਹ ਮੇਲਟ ਜੀ ਹੋਣ ਲੱਗ ਪਈ ਤੇ ਦਾ ਸ਼ੁਕਰ ਹੈ ਕਿ ਮਹੀਨੇ ਪਰਚੇ ਉਹ ਗਿਲਟੀ ਆਪੇ ਆਪੇ ਮੈਲਟ ਹੋ ਗਈ ਨੂੰ ਤੇ ਅੱਖਾਂ ਦੇ ਓਪਰੇਟ ਓਪਰੇਸ਼ਨ ਤੱਕ ਦੀ ਨੌਬਤ ਆ ਗਈ ਸੀ
ਅੱਛਾ ਜੀ, ਹਾਂ ਉਹੀ ਮੈਂ ਕਹਿ ਰਹੀਦਾ ਕਿ ਹੋਮਿਓਪੈਥੀ ਦਵਾਈ ਬੈਸਟ ਰਹਿੰਦੀ ਹੈ ਭਾਵੇਂ ਉਹ ਧੀਰੇ ਧੀਰੇ ਅਸਰ ਕਰਦੀ ਹੈ ਪਰ ਚੀਜ਼ ਨੂੰ ਨਾ ਜੜ੍ਹ ਤੋਂ ਖ ਖਤਮ ਕਰਦੀ ਹੈ ਮੈਂ ਵੀ ਆਪਣੇ ਮੁੰਡੇ ਨੂੰ ਜ਼ਿਆਦਾਤਰ ਕਰਦੀ ਹਾਂ ਕੋਸ਼ਿਸ਼ ਕਿ ਹੋਮਿਓਪੈਥੀ ਦਵਾਈ ਦਵਾਂ ਲੇਕਿਨ ਜਿੱਥੇ ਮੈਂ ਰਹਿੰਦੀ ਹਾਂ ਉੱਥੇ ਹੋਮਿਓਪੈਥੀ ਡਾਕਟਰ ਬਹੁਤ ਘੱਟ ਰਹਿੰਦੇ ਨੇ ਜ਼ਿਆਦਾ ਤੱਕ ਅੰਗਰੇਜ਼ ਦਵਾਈਆਂ ਉਹਨਾਂ ਦੇ ਹੀ ਡਾਕਟਰ ਹੋਸਪਿਟਲ ਹੁੰਦੇ ਨੇ ਹਲੇ ਵਿੱਚ ਮੇਰਾ ਬੱਚਾ ਵੀ ਬਿਮਾਰ ਪਿਆ ਸੀ ਉਹਨੂੰ ਬਹੁਤ ਬੁਖਾਰ ਚੜਿਆ ਸੀ ਤੇ ਮੇਰੇ ਜਾਣ ਪਹਿਚਾਣ ਦੇ ਡਾਕਟਰ ਹੈਗੇ ਨੇ ਮੇਰੇ ਪ ਉਹਨਾਂ ਕੋਲੋਂ ਪੁੱਛ ਕੇ ਮੈਂ ਦਵਾਈ ਲਿੱਤੀ ਤਾਂ ਜਾ ਕੇ ਉਹਦਾ ਬੁਖਾਰ ਜਿਹੜਾ ਹੈ ਠੀਕ ਹੋਇਆ ਮੈਂ ਤੇ ਦੋ ਚਾਰ ਦਵਾਈਆਂ ਐਵੇਂ ਰੈਡੀਮੇਡ ਰੱਖਦੀ ਹਾਂ ਕਿ ਉਹ ਤਿਆਰ ਰਹਿਣ ਤੇ ਜਦੋਂ ਵੀ ਕੁਛ ਇਸ ਤਰ੍ਹਾਂ ਦਾ ਹੁੰਦਾ ਥੋੜ੍ਹੀ ਜਿਹੀ ਮੈਨੂੰ ਲੱਗਦੀ ਹੈ ਕਿ ਇਹਦੀ ਤਬੀਅਤ ਖ਼ਰਾਬ ਹੋ ਗਈ ਹੈ ਨਹੀਂ ਅੰਗਰੇਜ਼ੀ ਦਵਾਈ ਦੇਣ ਦਾ ਮਨ ਹੈ ਕਿਉਂਕਿ ਉਹਦੇ ਨਾਲ ਤਾਂ ਨੁਕਸਾਨ ਹੀ ਨੁਕਸਾਨ ਹੈ ਕਦੀ ਬੱਚਿਆਂ ਦੇ ਢਿੱਡ ਚ ਗ ਮੀ ਪੈ ਜਾਂਦੀ ਹੈ, ਕਦੀ ਮੂੰਹ ਚ ਛਾਲੇ ਆ ਜਾਂਦੇ ਨੇ, ਕਦੀ ਟੋਂਚਲ ਹੋ ਜਾਂਦਾ ਹੈ
ਨਾਲੇ ਪੀਂਦੇ ਵੀ ਨੀ ਬੱਚੇ, ਬੱਚੇ ਬੜਾ ਮੂੰਹ ਤੇੜੇ-ਮੇਡੇ ਬਨਾ ਬਨੁ ਕੇ ਪੀਂਦੇ ਨੇ ਨਹੀਂ ਖੈਰ ਮੇਰੇ ਬੱਚੇ ਬੱਚਿਆਂ ਨੂੰ ਬੁਖਾਰ ਉਖਾਰ ਚ ਤੇ ਮੈਨੂੰ ਐਲੋਪੈਥਿਕ ਹੀ ਦੇਣੀ ਪੈਂਦੀ ਹੈ। ਪੈਰਾਸਟਾਮੋਲ ਹੀ ਮੈਂ ਦਿੰਦੀ ਹਾਂ ਬਟ ਉਤਰ੍ਹਾਂ ਪ੍ਰੈਫਰ ਮੈਂ ਕਿਉਂਕਿ ਬੁਖਾਰ ਦਾ ਕੀ ਹੁੰਦਾ ਨਾ, ਬੁਖਾਰ ਡਾਊਨ ਕਰਨਾ ਜ਼ਰੂਰੀ ਹੋ ਜਾਂਦਾ ਹੈ, ਕਿਉਕਿ ਮੇਰੇ ਬੱਚਿਆਂ ਨੂੰ ਫਿਟਸ ਪਹਿਲੇ ਚਾਲੂ ਹੋ ਜਾਂਦੇ ਸੀ, ਬੁਖਾਰ ਚ ਡਾਕਟਰ ਨੇ ਕਹਿ ਰੱਖਿਆ ਸੀਗਾ, ਕਿ ਤੁਸੀਂ ਜਦ ਵੀ ਹੰਡਰਡ ਤੋਂ ਉੱਪਰ ਜਾਏ ਫੀਵਰ ਤੇ ਤੁਸੀਂ ਫਟਾਫਟ ਇਹਦਾ ਬੁਖਾਰ ਕਰਨਾ ਹੈ, ਤੇ ਵੈਸੇ ਅਗਰ ਕੋਈ ਚੀਜ਼ ਆਂਦੀ ਸਰਦੀ, ਜੁਕਾਮ ਪੇਟ ਦਰਦ ਵਗੈਰਾ ਜ਼ਿਆਦਾ ਬੋਲਦੇ ਨੇ, ਫੇਰ ਤੇ ਮੈਂ ਹੋਮਿਓਪੈਥੀ ਹੀ ਲੈ ਕੇ ਆਨੀ ਆਂ।
ਤੁਰੰਤ ਹੀ ਦਵਾਈ ਦੇਣੀ ਐ, ਜਾਂ ਤੁਰੰਤ ਬਿਮਾਰੀ ਠੀਕ ਕਰਨੀ ਹੈ, ਤੇ ਉਹਦੇ ਵਾਸਤੇ ਅੰਗਰੇਜ਼ੀ ਦਵਾਈ ਠੀਕ ਐ। ਲੇਕਿਨ ਅਗਰ ਉਹੀ ਹੈ, ਕਿ ਅਗਰ ਕਿਸੇ ਪਰਟੀਕੁਲਰ ਚੀਜ਼ ਦਾ ਜਿਵੇਂ ਤੁਸੀਂ ਦੱਸਦੇ ਤੁਹਾਡੀ ਸਹੇਲੀ ਨੂੰ ਉਹ ਗਿਲਟੀ ਜਿਹੀ ਹੋ ਗਈ ਐ, ਉਹਦਾ ਇਲਾਜ ਕਰਨਾ ਤੇ ਫੇਰ ਉਹਦੇ ਵਾਸਤੇ ਤੇ ਸਭ ਤੋਂ ਵਧੀਆ ਇਹੀ ਹੈ, ਕਿ ਤੁਸੀਂ ਹੋਮਿਓਪੈਥੀ ਇਲਾਜ ਹੀ ਕਰੋ।
ਕਿਉਂਕਿ ਉਹੀ ਵਧ ਵਧੀਆ ਵੀ ਰਹਿੰਦਾ, ਭਾ ਧੀਰੇ- ਧੀਰੇ ਘੱਟ ਹੋਏਗੀ, ਲੇਕਿਨ ਹੋ ਜ਼ਰੂਰ ਜਾਏਗੀ ਇੰਨੀ ਤੇ ਗਰੰਟੀ ਹੈ, ਕਿਉਂਕਿ ਮੇਰੀ ਵੀ ਮੰਮੀ ਨੂੰ ਵੀ ਹਾਂਜੀ।
ਉਹੀ -ਉਹੀ ਕਈ ਲੋਕਾਂ ਨੂੰ ਉਹ ਵੀ ਨੀ ਹੁੰਦਾ ਨਾ ਵਿਸ਼ਵਾਸ ਵੀ ਨੀ ਹੁੰਦਾ, ਉਹ ਵਿਸ਼ਵਾਸ ਅਸਰ ਈ ਨਹੀਂ ਕਰ ਰਹੀ ਐ। ਤੇ ਮੈਂ ਕਿਹਾ ਹੁਣ ਮੈਂ ਹੁਣ ਤੇਰੇ ਵਿਸ਼ਵਾਸ ਦਾ ਤੇ ਕੁਛ ਨਹੀਂ ਕਹਿ ਸਕਦੀ, ਕਹਿੰਦੀ ਨਹੀਂ ਉਹ ਕਿੱਥੇ ਮੈਨੂੰ ਫ਼ਰਕ ਪਏਗਾ ਇੰਨੀ ਛੇਤੀ, ਮੈਂ ਐਲੋਪੈਥਿਕ
ਉਹ ਲੋਕਾਂ ਨੂੰ ਛੇਤੀ ਦੀ ਰਹਿੰਦੀ ਹੈ ਨਾ, ਕਿ ਛੇਤੀ- ਛੇਤੀ ਜਲਦੀ ਬਿਮਾਰੀ ਠੀਕ ਹੋ ਜਾਏ। ਬਿਮਾਰੀ ਠੀਕ ਹੋਣਾ, ਅਲੱਗ ਵੱਖਰੀ ਗੱਲ ਤੇ ਜੜ ਧੁ ਬਿਮਾਰੀ ਨੂੰ ਖਤਮ ਕਰਨਾ ਉਹ ਵੱਖਰੀ ਗੱਲ ਐ, ਮੇਰੀ ਵੀ ਮੰਮੀ ਨੂੰ ਕੱਲ ਕਾਫ਼ੀ ਟਾਈਮ ਤੋਂ ਨਾ ਯੂਰੀਨ ਦੀ ਬੜੀ ਦਿੱਕਤ ਹੋ ਰਹੀ ਸੀ ਤੇ ਉਹਨਾਂ ਨੂੰ ਵੀ ਅਹ ਅੰਗਰੇਜ਼ ਜੀ ਦਵਾਈਆਂ ਖਾ -ਖਾ ਕੇ, ਖਾ -ਖਾ ਕੇ ਤੇ ਜਖ਼ਮ ਵੀ ਹੋ ਗਿਆ, ਉਤੋਂ ਹੋਰ ਅਲੱਗ ਬਿਮਾਰੀਆਂ ਸ਼ੂਗਰ ਵੱਧ ਗਈ ਐ, ਹੋ ਗਿਆ ਉਹ ਹੋ ਗਿਆ, ਫੇਰ ਆਪਾਂ ਨਾ ਮੰਮੀ ਦਾ ਇਲਾਜ ਕਰਾਇਆ ਹੋਮਿਓਪੈਥੀ ਦਾ। ਤੇ ਹੋਮਿਓਪੈਥੀ ਦਾ ਇਲਾਜ ਕਰਾਣ ਦੇ ਬਾਅਦ ਸਾਨੂੰ ਪਤਾ ਲੱਗਿਆ, ਕਿ ਜਿਹੜਾ ਇਲਾਜ ਜੀ ਕਰ ਰਹੇ ਸੀ, ਡਾਕਟਰ ਉਹ ਇਲਾਜ ਹੀ ਨਹੀਂ ਸੀ।
ਤੇ ਹੋਮਿਓਪੈਥੀ ਦਾ, ਜਦੋਂ ਬਿਮਾਰੀ ਨਹੀਂ ਸੀ ਉਹ। ਬਿਮਾਰੀ ਹੀ ਨਹੀਂ ਸੀ ਉਹ, ਬਿਮਾ ਕੋਈ ਹੋਰ ਹੀ ਬਿਮਾਰੀ ਦਾ ਇਲਾਜ ਕਰੀ ਜਾ ਰਹੇ ਸੀ। ਉਹ ਮੰਮੀ ਨੂੰ ਥੱਲੇ ਸ਼ਾਇਦ ਉਹ ਗਿਲਟੀ ਜੀ ਸੀ, ਤੇ ਉਹ ਗਿਲਟੀ ਦਾ ਇਲਾਜ ਕੀ ਤਾ ਹੀ ਨਹੀਂ ਹੈ ਫਿਰ ਹੋਮਿਓਪੈਥੀ ਡਾਕਟਰ ਕੋਲੋਂ ਦਵਾਈ ਲਿੱਤੀ, ਤੇ ਉਹਨਾਂ ਨੇ ਧੀਰੇ -ਧੀਰੇ ਦਵਾਈ ਦਿੱਤੀ, ਜਿਹਦੇ ਨਾਲ ਉਹ ਗਿਲਟੀ ਜਿਹੜੀ ਹੈ, ਧੀਰੇ- ਧੀਰੇ ਗਲ ਕੇ ਮੁੱਕ ਗਈ, ਤੇ ਹੁਣ ਮ ਨੂੰ ਆਰਾਮ ਐ ਉਹਦੇ ਤੋਂ, ਤੇ ਉਹਨਾਂ ਦੀ ਦਵਾਈ ਇਸ ਤਰ੍ਹਾਂ ਸੂਟ ਕੀਤੀ ਐ।
ਉਹੀ ਤੇ ਮੈਂ ਉਹਨੂੰ ਵੀ ਕਿਹਾ, ਮੈਂ ਕਿਹਾ ਤੂੰ ਐਲੋਪੈਥ ਲੈ ਹੈ ਤੈਨੂੰ ਅਗਰ ਜ਼ਿਆਦਾ ਤੇ ਐਲੋਪੈਥਿਕ ਲੈ, ਨਾਲ- ਨਾਲ ਤੂੰ ਹੋਮਿਓਪੈਥਿਕ ਦੀ ਇੱਕ ਜਿਹੜਾ ਹੈ ਚਲਾਈ ਰੱਖ, ਬਾਈ ਹੋਮਓ ਐਲੋਪੈਥਿਕ ਜਿਹੜੀ ਹੈ ਤੁਰੰਤ ਆਰਾਮ ਦੇ ਦੇਗੀ, ਨਾਲੇ ਹੋਮਿਓਪੈਥਿਕ ਜੜ ਤੋਂ ਧੀਰੇ- ਧੀਰੇ ਦਵਾਈ ਨੂੰ ਮੁਕਾਈ ਜਾਏਗੀ। ਧੀਰੇ ਜੇ ਤੈਨੂੰ ਲੱਗਿਆ ਆਰਾਮ ਆਣ ਲੱਗਿਆ, ਫਿਰ ਤੂੰ ਆਪਣੀ ਐਲੋਪੈਥਿਕ ਬੰਦ ਕਰਕੇ ਆਪਣਾ ਹੋਵੇ ਉਹਦੇ ਚਲਾਈ ਰੱਖੇ।
ਲੇਕਿਨ ਮੈਂ ਦੇਖਿਆ ਐਲੋਪੈਥੀ ਨਾਲ ਤੇ ਬੜਾ ਹੀ ਦਿੱਕਤ ਹੁੰਦੀ ਐ, ਐਲੋਪੈਥੀ ਖਾ ਤੇ ਲਓ, ਪਰ ਗਰਮੀਆਂ ਦੇ ਸੀਜਨ ਚ ਐਲੋਪੈਥੀ ਖਾਣਾ ਵੀ ਇੱਕ ਵੱਡਾ ਕੰਮ ਹੈਗਾ। ਖਾ ਲਓ ਉਹਦੇ ਬਾਅਦ ਦਿਲ ਘਬਰਾਣਾ ਸ਼ੁਰੂ, ਕਦੀ ਕੋਈ ਬਿਮਾਰ ਉਹ ਐਲੋਪੈਥੀ ਦਵਾਈ ਖਾਣ ਖਾਣ ਤੇ ਹੋਰ ਦੂਜੀਆਂ ਬਿਮਾਰੀਆਂ ਕਿਸੇ ਨੂੰ ਸ਼ੂ ਸ਼ੂਗਰ ਹੋ ਜਾਂਦੀ ਐ, ਕਿਸੇ ਨੂੰ ਕੁਛ ਹੋ ਜਾਂਦੀ ਐ, ਕਿਉਂਕਿ ਅੱਜ- ਕੱਲ੍ਹ ਦੀ ਐਲੋ ਰੀ ਦਵਾਈਆਂ ਦੇ ਵਿੱਚ ਵੀ ਤੇ ਮਿਲਾਵਟ ਹੈ ਕਿੰਨੀ। ਤੁਸੀਂ ਦੇਖ ਹੀ ਰਹੇ ਹੋ, ਬਹੁਤ ਜ਼ਿਆਦਾ। ਤੇ ਖਾ ਤੇ ਲਓ, ਉਹਦੇ ਬਾਅਦ ਜਿਹੜੀ ਬਿਮਾਰੀ ਐ ਅਲੱਗ ਮੈਂ ਤੇ ਹਲੇ ਮੁੰਡੇ ਨੂੰ ਬੁਖਾਰ ਚੜਿਆ ਸੀ। ਇਹਨੂੰ ਐਲੋਪੈਥੀ ਦਵਾਈ ਦਿੱਤੀ ਕਿਉਂਕਿ ਉਹੀ ਜਿਵੇਂ ਤੁਸੀਂ ਦੱਸਿਆ ਬੁਖਾਰ ਨ ਉਤਰ ਰਿਹਾ ਸੀ ਤੇ ਦਵਾਈ ਮੈਨੂੰ ਐਲੋਪੈਥੀ ਦੇਣੀ ਪਈ ਉਹ ਦੇਣ ਦੇ ਬਾਅਦ ਉਹਦੇ ਗਲੇ ਦੇ ਵਿੱਚ ਟੋਂਸਲ ਅਲੱਗ ਹੋ ਗਏ, ਛਾਲੇ ਹੋ ਗਏ ਬੇਚਾਰਾ ਨਾ ਕੁੱਝ ਖਾ ਪਾ ਰਿਹਾ ਸੀ ਨਾ ਕੁਛ ਬੱਚਿਆਂ ਵਾਸਤੇ ਤੇ ਬੜੀ ਦਿੱਕ ਕਤ ਹੈ ਨਾ ਹੁਣ ਬੁਖਾਰ ਹੈ ਹੁਣ ਡਾਕਟਰ ਵੀ ਕਹਿੰਦਾ ਕਿ ਛੇ-ਛੇ ਘੰਟੇ ਚ ਦਵਾਈ ਦੇਈ ਜਾਓ, ਬੁਖਾਰ ਤੇ ਉਤਰ ਨੀ ਰਿਹਾ ਤਿੰਨ ਦਿਨ ਤੇ ਲੱਗਦਾ ਹੀ ਹੈ ਬੁਖਾਰ ਨੂੰ ਉਤਰਨ ਨੂੰ ਨਾਲੇ ਸਰੀਰ ਨੂੰ ਅਲੱਗ ਤੋੜ ਦਿੰਦਾ ਬੱਚੇ ਦੇ। ਬੱਚਿਆਂ ਦੇ ਅੰਦਰ ਕਿੰਨਾ ਹੀ ਅ ਇਮਿਊਨਿਟੀ ਹੁੰਦੀ ਹੈ। ਉਹ ਐਲੋਪੈਥੀ ਦਵਾਈ ਖਾ ਕੇ ਵਿਚਾਰੇ ਦਾ ਤੇ ਗਲਾ ਹੀ ਪੱਕ ਗਿਆ ਬਿਲਕੁਲ।
ਨਹੀਂ, ਮੈਂ ਤੇ ਆਪ ਹੋਮਿਓਪੈਥਿਕ ਹੀ ਖਵਾਂਦੀ ਹ ਬਾਈ। ਮੈਂ ਤੇ ਐਲੋਪੈਥਿਕ ਲਿਆਂਦੀ ਹ ਐਸਾ ਨੀ ਹੈ ਕਿ ਐਲੋਪੈਥਿਕ ਵੀ ਆਪਣੀ ਖਾਈ ਦੀ ਹੈ, ਬਟ ਪ੍ਰੈਫਰ ਮੈਂ ਹੋਮਿਓਪੈਥਿਕ ਹੀ ਕਰਦੀ ਹਾਂ। ਕਿ ਮੈਂ ਹੋ ਹੋਮਓਪੈਥਿਕ ਨਾਲ ਹੀ ਬੱਚੇ ਨੂੰ ਆਰਾਮ ਹੋ ਜਾ ਬੱਚੇ ਖਾ ਵੀ ਲੈਂਦੇ ਨੇ। ਈਜ਼ਲੀ ਉਹਨੂੰ ਤੇ ਨੁਕਸਾਨ ਵੀ ਨੀ ਚਲੋ ਫਾਇਦਾ ਨੀ ਕਰੇਗੀ ਤੇ ਨੁਕਸਾਨ ਵੀ ਨੀ
ਹਾਂ ਇਹ ਵੀ ਹੈ ਹੋਮਿਓਪੈਥੀ ਚ ਤੇ ਕਿ ਚੱਲ ਫਾਇਦਾ ਨਹੀ ਕਰਦੀ ਹੈ, ਤੇ ਨੁਕਸਾਨ ਨੀ ਕਰੇਗੀ ਜਿਵੇਂ ਅੰਗਰੇਜ਼ੀ ਦਵਾਈ ਨੁਕਸਾਨ ਕਰਦੀ ਹੈ। ਉਹ ਤੇ ਤੁਸੀਂ ਖਾ ਲਓ ਕਦੇ ਤਾਂ ਐਵੇਂ ਹੁੰਦਾ ਹੈ ਕਿ ਆਪ ਹੀ ਵੱਡੇ ਆਪਾਂ ਇੰਨੇ ਵੱਡੇ ਆਪਾਂ ਖਾਂਦੇ ਆ। ਪੈਥੀ ਦਵਾਈ ਕਦੀ ਕਦੀ ਕੋਈ ਪੇਨ ਕਿਲਰ ਖਾਲੀ, ਉਹ ਸਾਈਡ ਇਫੈਕਟ ਛੋੜੋ ਪੇਟ ਚ ਢੇਡੇ ਚ ਗੁੜ ਗੁੜ ਹੋਣੀ ਸ਼ੁਰੂ ਹੋ ਜਾਂਦੀ ਹੈ ਮੋਸ਼ਨ ਲੱਗ ਜਾਂਦੇ ਨੇ ਕਿਸੇ ਨੂੰ ਕਿਸੇ ਨੂੰ ਤੇ ਪਸੀਨੇ ਛੁੱਟਣੇ ਸ਼ੁਰੂ ਹੋ ਜਾਂਦੇ ਕਿਸੇ ਦਾ ਬੀ ਪੀ ਸ਼ੂਟ ਕਰ ਜਾਂਦਾ ਉਹਦੇ ਨਾਲ ਤ ਬੜਾ ਨੁਕਸਾਨ ਦ ਨੇ ਦਗਾ ਕਿ ਇਹ ਤੁਸੀਂ ਖਾ ਤੇ ਰਹੇ ਹੋ ਇਹ ਅੰਗਰੇਜ਼ੀ ਦਵਾਈਆਂ ਉਹ ਕੀ ਕਰ ਰਹੀਆਂ ਨੇ, ਤੁਹਾਡੇ ਸਰੀਰ ਦੇ ਅੰਦਰ ਜਾ ਕੇ ਕੁਛ ਨਹੀਂ ਪਤਾ। ਬਲਕਿ ਹੋਮਿਓਪੈਥੀ ਦਵਾਈ ਮਿੱਠੀ ਵੀ ਹੁੰਦੀ ਹੈ ਤੇ ਬੱਚਿਆਂ ਨੂੰ ਦੇਣਾ ਵੀ ਆਸਾਨ ਹੈ ਚਿੜਚਿੜਨੀ ਕਰਦੇ ਬੱਚੇ ਕਿ ਨਹੀਂ ਦਵਾਈ ਕੜ ਵੀ ਆਪਾਂ ਨਹੀਂ ਖਾਵਾਂਗੇ ਬਲਕਿ ਖੁਸ਼ ਹੋ ਕੇ ਖਾ ਹੀ ਲੈਂਦੇ ਨੇ
ਨਹੀਂ ਚਲੋ ਵੱਡੀ ਵੱਡੀ ਬਿਮਾਰੀਆਂ ਜ ਸਮਝ ਆਉਦੀ ਹੈ ਕਿ ਬਈ ਐਲੋਪੈਥਿਕ ਲਿਆਉਣੀ ਹੈ ਜ਼ਰੂਰੀ ਬੰਦਾ ਡਰ ਜਾਂਦਾ ਅਤੇ ਜ਼ਰੂਰੀ ਹੈ ਲ ਛੋਟੀ ਮੋਟੀ ਦੇ ਜਿਵੇਂ ਹੁਣ ਐਲੋਪੈਥਿਕ ਦੇ ਮੈਂ ਦੱਸਾਂ ਮੇਰੇ ਤੇ ਵਾਲ ਬਹੁਤ ਚੜ੍ਹੀ ਜਾ ਰਹੇ ਸੀ ਤੇ ਹੁਣ ਕਿੱਥੇ ਤੱਕ ਦਵਾਈਆਂ ਖਾਓ ਮੈਂ ਹੋਮਿਓਪੈਥਿਕ ਦਾ ਬਈ ਆਪਣਾ ਡਾਕਟਰ ਜਾਣ ਪਹਿਚਾਣ ਦਾ ਹੈ ਹੀ ਹੈ ਉਹਨਾਂ ਨੂੰ ਮੈਂ ਦੱਸਿਆ ਕਿ ਬਈ ਤ੍ਹਾਂ ਉਹਨਾਂ ਨੇ ਕਿਹਾ ਕਿ ਤੁਹਾਡੇ ਨਾ ਬੋਡੀ ਚ ਪਹਿਲੇ ਤੇ ਤੁਸੀਂ ਕੁਛ ਖਾ ਨਹੀਂੀ ਰਹੇ ਹੋ ਕੁਛ ਵਧੀਆ ਡਾਈਟ ਲਵੋ ਔਰ ਉਹਨੇਥੋੜੀ ਕੀ ਬੋਲਦੇ ਉਹਨੂੰ ਸਿੱਕਰੀ ਬੜੀ ਹੋ ਰਹੀ ਸੀ ਉਹਦੇ ਕਰਕੇ ਵੀ ਵਾਲ ਝੜਟ ਰਹੇ ਸੀ ਫਿਰ ਉਹਨਾ ਨੇ ਇੱਕ ਸ਼ੈਂਪੂ ਦਿੱ ਤਾ ਮੈਨੂੰ ਤੇ ਇੱਕ ਮੈਨੂੰ ਉਹਨਾਂ ਨੇ ਲੋਸ਼ਨ ਜਿ ਕਰੀਮ ਜਿ ਦਿੱਤੀ ਜਿਵੇਂ ਓਇਲ ਵਕੋ ਉਹਨੂੰ ਲਗਾਵਓ ਤੇ ਮੈਨੂੰ ਹੁਣ ਕਾਫ਼ੀ ਉਹਦੇ ਨਾਲ ਆਰਾਮ ਹੈ ਤੇ ਬਾਕੀ ਮੁੰਡੇ ਨੂੰ ਤੇ ਮੁੰਡੇ ਨੂੰ ਤਾਂ ਮੈਂ ਸਾਬੁਣ ਵੀ ਦਾਂ ਹੀ ਲਿਆ ਕੇ ਦਿੱਤਾ ਮੈਡੀਕੇਟਡ ਹੈ ਹੀ ਹੋਮਿਓਪੈਥੀ ਵਾਲੇ ਡਾਕਟਰ ਨੇ ਹੀ ਲਿਖਿਆ ਸੀ ਉਹਦੇ ਬੜੇ ਨਾ ਤਨ ਏਜ ਹੋ ਰਹੀ ਹੈ ਤੇ ਉਹ ਵੱਡੇ ਹੋ ਰਹੇ ਨੇ ਬੱਚੇ ਪਤਾ ਹੀ ਹੈ ਕਿ ਗਰਮੀ ਨਾਲ ਦਾਣੇ ਦੋਨੇ ਨਿਕਲਦੇ ਨੇ ਤੇ ਉਹ ਵੀ ਉਹਨੂੰ ਵੀ ਫਾਇਦਾ ਹੁਣ ਐਲੋਪੈਥਿਕ ਹੋਈ ਹੈ ਨਾ ਐਲੋਪੈਥਿਕ ਚ ਛੋਟੀ ਛੋਟੀ ਚੀਜ਼ਾਂ ਵਸ ਕੀਣ ਨਾਲੇ ਫਿਰ ਮਹਿੰਗੀ ਵੀ ਪ ਜਾਂਦੀ ਹੈ
ਹਾਂ ਅੱਜ ਕੱਲ ਤਾਂ ਦਵਾਈਆਂ ਵੀ ਆਸਮਾਨ ਨੂੰ ਛੂ ਰਹੀਆਂ ਨੇ ਬਈਆ ਮਹਿੰਗਾਈ ੂੰ ਉਸ ਤੋਂ ਚੰਗਾ ਤੇ ਸਸਤੀ ਦਵਾਈ ਮੈਨੂੰ ਹੋਮਿਓਪੈਥੀ ਲੱਗਦੀ ਹੈ ਨਾਲੇ ਮੇਰਾ ਤੇ ਮੁੰਡਾ ਛੋਟਾ ਹੈਗਾ ਹੈ ਤੇ ਉਹਨੂੰ ਉਹ ਬੜੇ ਮਜ਼ੇ ਨਾਲ ਅ ਦਵਾਈ ਲੈ ਵੀ ਲੈਂਦਾ ਹੋਮਿਓਪੈਥ ਕਿਉਂਕਿ ਮਿੱਠੀ ਹੁੰਦੀ ਹੈ ਹੁਣ ਐਲੋਪੈਥੀ ਦਵਾਈ ਇਨੀ ਕੜਬੀ ਹੁੰਦੀ
ਉਹਦੇ ਚ ਬਸ ਰੈਗੂਲਰਿਟੀ ਤੁਸੀਂ ਰੱਖੋ ਆਪਣਾ ਟਮ ਟੂ ਟਾਈਮ ਆਪਣਾ ਦਿੰਦੇ ਰਹੋ ਜਿੰਨੀ ਦਸ ਬੁੰਦਾਾਂ ਬੋਲੀਆਂ ਨੇ ਵੀਹ ਬੋਲੀਆਂ ਨੇ ਬਿਲਕੁਲ ਟਾਈਮਲੀ ਖਾਓ ਬ ਉਹੀ ਹੈ ਨਾ ਉਹਦੇ ਚ ਮਿਹਨਤ ਲੱਗਦੀ ਹੈ ਕਿਉਂਕਿ ਦੋ ਦੋ ਘੰਟੇ ਚ ਜ਼ਿਆਦਾਤਰ ਡਾਕਟਰ ਖਾਨ ਨੂੰ ਕਹਿੰਦੇ ਨੇ
ਹਾਂਜੀ ਉਹ ਤੇ ਹੈ ਦਸ ਦਸ ਡਰੋਪ ਦੋ ਐਵ ਵੀ ਡਰੋਪ ਦੋ ਇਸ ਤਰ੍ਹਾਂ ਦਿੰਦੇ ਨੇ ਤੇ ਮੈਨੂੰ ਵੀ ਪਤਾ ਉਹ ਦਿੰਦੇ ਨੇ ਹਮ ਉਹ ਤੇ ਹੈ ਹੁਣ ਜਦੋਂ ਬੱਚਾ ਬੱਚੋ ਸਟਾਰਟਿੰਗ ਚ ਬੱਚਾ ਜਦੋਂ ਦੰਦ ਕਰਦਾ ਤਾਂ ਵੀ ਤੇ ਆਪਾਂ ਕੈਲਸ਼ੀਅਮ ਦੀ ਦਵਾਈ ਦਿੰਦੇ ਹਾਂ ਉਹ ਵੀ ਤੇ ਹੋਮੀਿਓਪੈਥੀ ਦਿੰਦੇ ਹਾਂ ਬਲਕਿ ਐਲੋਪੈਥੀ ਵਾਲੇ ਡਾਕਟਰ ਤੇ ਮਨਾ ਹੀ ਕਰਦੇ ਨੇ ਕਿ ਕੋਈ ਦਵਾਈ ਨੀ ਦੇਣੀ ਤੁਸੀਂ ਕੈਲਸ਼ਅਮ ਕੁਲਅਮ ਦੀਦ ਕੱਢ ਰਹੇ ਨੇ ਆਪਣੇ ਆਪ ਹੋ ਜਾਏਗਾ ਪਰ ਹੋਮਿਓਪੈਥੀ ਬਾਰੇ ਤੇ ਕਹਿ ਹੀ ਦਿੰਦੇ ਨੇ ਚਲੋ
ਹਾਂ ਉਹ ਤਾਂ ਨੁਕਸਾਨ ਵੀ ਨੀ ਹੋਏਗਾ ਉਹੀ ਉਹੀ ਮੈਂ ਤੇ ਕੁੜੀ ਨੂੰ ਹਾਈਟ ਵ ਦੰ ਦੀ ਵੀ ਲੈ ਕੇ ਦਿੱਤੀ ਹੈ ਬਈ ਹੁਣ ਅੰਗਰੇਜ਼ੀ ਦਵਾਈ ਕੀ ਹਾਈਟ ਦੀ ਲੈ ਕੇ ਦਓ
ਹਾਂ ਉਹਦੇ ਨਾਲ ਤੇ ਪਤਾ ਚੱਲਿਆ ਹੋਰ ਹੀ ਦੂਜੀ ਦਿੱਕਤ ਸ਼ੁਰੂ ਹੋ ਜਾਏ ਤੇ ਉਹ ਤੋਂ ਚੰਗਾ ਤੇ ਹੈ ਉਵੇ ਪੈਤੀ ਦਵਾਈ ਦੇ ਦੋ
ਸਾਡੇ ਇੱਧਰ ਡਾਕਟਰ ਬਹੁਤ ਚੰਗੇ ਨੇ ਹੋਮਿਓਪੈਥਿਕ ਜ ਜੇ ਤੁਹਾਨੂੰ ਕਦੇ ਲੈਣੀ ਹੋਏ ਤਾਂ ਦੱਸ
ਹਾਂਜੀ ਹਾਂਜੀ ਹੁਣ ਤੁਸੀਂ ਉਹ ਮੈਨੂੰ ਵਾਲ ਚੜ੍ਹਨ ਵਾਲੀ ਗੱਲ ਦੱਸ ਰਹੇ ਸੀ ਨਾ ਮੇਰੇ ਵੀ ਬਹੁਤ ਵਾਲ ਚਝੜ ਰਿਹਾ ਮੈਂ ਦੱਸਾਂਗੀ ਤੁਹਾਨੂੰ ਤੇ ਤੁਸੀਂ ਵੀ ਮੈਨੂੰ ਡਾਕਟਰ ਨਾਲ ਗੱਲ ਕਰਾਂਗੇ ਕਿ ਆ ਨੰਬਰ ਦੇ ਕੇ ਮੈਂ ਉਹਦੇ ਕੋਲ ਆਪਣੀ ਦਵਾਈ ਲੈ ਲਵਾਂਗੀ
ਚਲੋ ਜੀ। ਠੀਕ ਹੈ ਫੇਿਰ। ਹਨਾ ਘਦੇ ਬਾਅਦ ਚ ਗੱਲ ਫਿਰ ਸਤਿ ਸ੍ਰੀ ਅਕਾਲ।
ਸਤਿ ਸ਼੍ਰੀ ਅਕਾਲ।